ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਕੀ ਹਾਲ- ਚਾਲ ਹੈ ਤੁਹਾਡੇ।
ਹਾਂਜੀ- ਹਾਂਜੀ ਵਧੀਆ। ਤੁਸੀਂ ਸੁਣਾਓ?
ਜੀ ਬਹੁਤ ਵਧੀਆ। ਹੋਰ ਕੀ ਚੱਲ ਰਿਹਾ ਅੱਜ ਕੱਲ੍ਹ।
ਬਸ ਜੀ, ਗਰਮੀ ਇੰਨੀ ਹੋਈ ਪਈ ਹੈ ਕਿ ਬਿਨਾਂ ਏ ਸੀ ਤੋਂ ਆਪਾਂ ਬੈਠ ਨਹੀਂ ਸਕਦੇ।
ਸਹੀ ਗੱਲ ਹੈ। ਬਿਲਕੁਲ, ਇਹ ਸ਼ੁਕਰ ਕਰੋ ਕਿ ਏ ਸੀ ਹੈਗਾ। ਆਪਣੇ ਕੋਲ ਗਰਮੀਆਂ ਦੇ ਵਿੱਚ
ਹਾਂਜੀ-ਹਾਂਜੀ।
ਜਿਦੇ ਨਾਲ ਉਹੀ ਕਹਿੰਦੇ ਨਾ ਜਿਵੇਂ-ਜਿਵੇਂ ਟੈਕਨੋਲੋਜੀ ਆਉਂਦੀ ਪਈ ਹੈ ਤੇ ਆਪਾਂ ਨੂੰ ਸਾਧਨ ਸਹੀ ਸੋਖੇ ਹੋ ਗਏ। ਆਪਣੇ
ਹਾਂਜੀ-ਹਾਂਜੀ ਇਹ ਤਾਂ ਹੈ ਜੇ, ਸੁੱਖ ਵੀ ਦੇਖੋ ਕਿੰਨਾ- ਸਾਰਾ ਦਿਨ ਮਿੰਟ ਵਿੱਚ ਠੰਡਾ ਕਰ ਦਿੰਦਾ ਹੈ।
ਸਹੀ ਗੱਲ ਹੈ। ਐਂ ਲੱਗਦਾ ਜਿਵੇਂ ਬਾਹਰ ਦੇ ਬਾਹਰ ਘੁੰਮਦੇ ਪਂਏ ਆ।
ਹਾਂਜੀ- ਹਾਂਜੀ ਗ ਬਾਹਰ ਜੀ ਬਿਨਾਂ ਹੀ ਤੋਂ ਉਹ ਬੈਹ ਹੀ ਨਹੀਂ ਸਕਦੇ ਹੁਣ। ਜਿ ਗੱਡੀ ਵਿੱਚ ਜਾਈਏ। ਤਾਂ ਆਪਾਂ ਨੂੰ ਚਾਹੀਦਾ। ਕਿਤੇ ਆਪਾਂ ਹੋਟਲ ਚ' ਖਾਣਾ ਖਾਣ ਜਾਈਏ। ਤਾਂ ਆਪਾਂ ਕਹਿੰਦੇ ਕਿ ਏ ਸੀ ਚਲਾਦੇ ਅਸੀਂ ਤਾਂ ਰੋਟੀ ਖਾਵਾਂਗੇ।
ਵਿਆਹ- ਸ਼ਾਦੀ ਤੇ ਵੀ ਜਾਂਦੇ ਤਾਂ ਵੀ ਇਹੀ ਚਾਹੀਦਾ ਕਿ ਹਾਂ। ਬਈ, ਉੱਥੇ ਕੂਲਰ ਤਾਂ ਨਹੀਂ ਲੱਗੇ। ਫੁਲੀ ਏ ਸੀਂ ਹੋਵੇ, ਕੂਲਰ ਬਾਰੇ ਤੇ ਨਹੀਂ ਜਾਣਾ। ਅਸੀਂ ਵਿਆਹ ਹੀ ਕੈਂਸਲ ਕਰ ਦਿੰਦੇ ਹਾਂ।
ਹਾਂਜੀ- ਹਾਂਜੀ। ਆਪਾਂ ਨੂੰ ਨਾ ਆਦਤ ਪੈ ਚੁੱਕੀ ਹੈ ਟੈਕਨੋਲੋਜੀ ਦੀ ਏਤਾ ਦੀ।
ਹਾਂਜੀ। ਕਿਉਂਕਿ ਅੱਜ ਤਾਂ ਸਮਾਂ ਹੀ ਹੈਗਾ। ਹਾਂਜੀ। ਬਿਲਕੁਲ ਅੱਜ ਦੇ ਸਮੇਂ ਵਿੱਚ ਟੈਕਨੋਲੋਜੀ ਹੈ ਸਾਡੀ ਰੋਜ਼ਾਨਾ ਦੀ। ਇੱਕ ਤਰ੍ਹਾਂ ਦੀ ਜਿੰਨੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ।
ਹਾਂਜੀ- ਹਾਂਜੀ।
ਜਿਵੇਂ ਹੁਣ ਲੈ ਲਓ ਮੋਬਾਇਲ ਫੋਨ ਹੈ ਇੰਟਰਨੈੱਟ ਹੈ ਇਹ ਇਹਨਾਂ ਨਾਲ ਆਪਾਂ ਹਰ ਕੰਮ ਨੂੰ ਆਸਾਨ ਨਾਲ ਕਰ ਸਕਦੇ ਹਾਂ ਪਰ ਇਹਨਾਂ ਦੀ ਮਦਦ ਨਾਲ ਆਪਾਂ ਆਪਾਂ ਅੱਜ ਕੱਲ੍ਹ ਤਾਂ ਅਸੀਂ ਦੇਖਿਆ ਬੱਚੇ ਪੜ੍ਹ ਅ ਪੜ੍ਹਾਈਆਂ ਵੀ ਔਨਲਾਈਨ ਹੋ ਗਈਆਂ ਨੇ
ਮੋਬਾਈਲ ਜੀ ਮੋਬਾਈਲ ਤਾਂ ਹਾਂਜੀ ਇਹ ਵੀ ਮਤਲਬ ਕੀ ਇਨਾ ਵੱਡਾ ਸਾਧਨ ਹੋ ਚੁੱਕਿਆ ਕਿ ਆਪਾਂ ਫੋਨ ਕਰਨਾ ਤਾਂ ਮੋਬਾਈਲ ਚਾਹੀਦਾ ਕੁਛ ਨਿਊਜ਼ ਦੇਖਣੀਆਂ ਤਾਂ ਫੋਨ ਚਾਹੀਦੈ ਗਾਣਾ ਸੁਣਨਾ ਤਾਂ ਫੋਨ ਚਾਹੀਦੈ ਆਪਾਂ ਨੂੰ ਇੱਕ ਆਦਤ ਬਣ ਚੁੱਕੀ ਆਪਣੀ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਆਪਾਂ ਨੂੰ ਟੈਕਨੋਲੋਜੀ ਚਾਹੀਦੀ ਹੈ ਆਪਣੀ ਪੂਰੇ ਦਿਨ ਵਿੱਚ
ਬਿਲਕੁਲ ਬਿਲਕੁਲ ਸਹੀ ਗੱਲ ਹੈ ਬਿਲਕੁਲ ਚਾਹੀਦੀ ਹੈ ਕਿਉਂਕਿ ਅੱਜ ਅਸੀਂ ਦੇਖਿਆ ਸੀ ਜਦੋਂ ਆਪਣੀ ਅਹ ਕਰੋਨਾ ਟਾਈਮ ਆਇਆ ਸੀ ਉਦੋਂ ਦੇਖੋ ਹਰ ਬੱਚੇ ਦੇ ਹੱਥ ਚ ਫੋਨ ਪਕੜਾ ਸੀ ਸਕੂਲ ਵਾਲਿਆਂ ਨੇ ਕਿਉਂਕਿ ਕਿਉਂਕਿ ਉਹਨਾਂ ਨੇ ਅਲਾਓ ਹੀ ਕਰ ਦਿੱਤਾ ਸੀ ਛੁੱਟੀਆਂ ਇੰਨੀਆਂ ਪੈ ਗਈਆਂ ਸੀ ਤਿੰਨ ਮਹੀਨੇ ਦਾ ਸਮਝ ਲਓ ਕਿ ਆਪਣਾ ਬੰਦ ਹੀ ਹੋ ਗਿਆ ਸੀ ਪੂਰਾ ਜਿੰਦੇ ਕਰਕੇ ਆਪਾਂ ਨੂੰ ਬੱਚਿਆਂ ਦੇ ਬੱਚੇ ਘਰੇ ਬਹਿ ਕੇ ਹੀ ਪੜ੍ਹਦੇ ਸੀ ਫੋਨਾਂ ਤੇ
ਤੇ ਉਹ ਹੁਣ ਆਦਤ ਬਣ ਚੁੱਕੀ ਆਪਾਂ ਨੂੰ ਫੋਨ ਹਰ
ਲੱਤ ਲੱਗ ਗਈ ਹੈ ਬਿਲਕੁਲ ਹਰ ਚੀਜ਼ ਉਹਨਾਂ ਨੂੰ ਲੱਤ ਲੱਗ ਚੁੱਕੀ ਹੈ ਹੁਣ ਉਹਨਾਂ ਨੂੰ ਕੁੱਖ ਉਹਨਾਂ ਤੋਂ ਮੋਬਾਈਲ
ਵੀ ਆਪਾਂ ਨੂੰ ਆਪਾਂ ਰਸੋਈ ਕੰਮ ਨੀ ਕਰ ਸਕਦੇ ਜ ਬਿਨਾਂ ਟੈਕਨੋਲੋਜੀ ਥੋਂ ਦੇਖੋ ਕੋਈ ਮਸਾਲਾ ਗ੍ਰੈਂਡ ਕਰਨਾ ਚੋਪਰ ਚ ਕੋਈ ਮਿਕਸੀ ਕਰਨੀ ਹੈ
ਸ਼ੋਪਿੰਗ ਚਾਹੀਦੈ ਹਾਂਜੀ।
ਹਾਂਜੀ ਓਵਨ ਵਿੱਚ ਦੇਖੋ ਕਿਥਤੇ ਪੰਜ ਮਿੰਟ ਵਿੱਚ ਕੇਕ ਬਣ ਜਾਂਦੈ
ਸਹੀ ਗੱਲ ਹੈ ਬਿਲਕੁਲ ਆਦਤ ਕੀ ਨਾ ਆਪਾਂ ਆਪਾਂ ਨੂੰ ਹਰ ਤਰ੍ਹਾਂ ਨੂੰ ਮਤਲਬ ਕਹਿ ਲਓ ਹਰ ਤਰੀਕੇ ਤੇ ਨਾ ਲੱਤ ਲੱਗੀ ਹੈ ਹਰ ਚੀਜ਼ ਦੀ। ਹੁਣ ਹਰ ਟੈਕਨੋਲੋਜੀ ਦੇ ਨਾਲ ਬਿਹਤਰ ਹੋ ਗਿਆ ਹਸਪਤਾਲਾਂ ਚ ਵੇਖ ਲੋ ਨਵੀਂ ਨਵੀ ਟੈਕਨੋਲੋਜੀ ਆਂਦੀ ਜਾ ਰਹੀ ਹੈ ਕਿਂਉਕਿ ਦੇ ਨਾਲ ਹਰ ਕਿਸੇ ਦਾ ਇਲਾਜ ਵੀ ਸੋਖਾ ਹੋ ਜਾਂਦਾ। ਤੁਹਾਨੂੰ ਪਤਾ ਹੀ ਹੈ ਔਰ ਇਹਦੇ ਨਾਲ ਸਮੇਂ ਤੇ ਮਿਹਨਤ ਦੋਵਾਂ ਦੀ ਬੱਚਤ ਹੈ।
ਹਾਂਜੀ ਦੇਖ ਲਓ ਨਾਲੇ ਤੇ ਨਿੱਕੀ ਨਿੱ ਨਿੱਕੀ ਤੋਂ ਨਿੱਕੀ ਬਰੀਕ ਤੋਂ ਬਰੀਕ ਬਿਮਾਰੀ ਦਾ ਪਤਾ ਚੱਲ ਜਾਂਦੈ ਕਿ ਕੀ ਬਿਮਾਰੀ ਹੈ ਕੀ ਉਹਦੀ ਜਾੜ ਹੈ ਆਪਾਂ ਨੇ ਕਈ ਵਾਰੀ ਏਦਾਂ ਹੁੰਦੀ ਏ ਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਕੀ ਕੀ ਬਿਮਾਰੀ ਆ ਉਹ ਮਸ਼ੀਨ ਬਿਮਾਰੀ ਨੂੰ ਕੱਢ ਲੈਂਦੀ ਹੈ ਜ। ਐਮ ਆਰ ਏ ਹੋ ਗਿਆ ਸੀਟੀ ਸਕੈਨ ਹੋ ਗਿਆ ਅਲਟਰਾਸਾਊਂਡ ਹੋ ਗਿਆ ਹੁਣ ਪਹਿਲਾਂ ਤਾਂ ਕੀ ਹੁੰਦਾ ਸੀ ਕਿ ਹੁੰਦੇ ਸੀ ਅਲਟਰਾਸਾਊਂਡ ਵੀ ਬਲੈਕ ਐਂਡ ਵਾਈਟ ਹੁੰਦੇ ਸੀ ਅੱਜ ਕੱਲ੍ਹ ਦੇਖੋ ਜਹੇ ਕਲਰ ਆਣ ਲੱਗ ਗਏ ਨਾ।
ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ।
ਬੁ ਤੁਸੀਂ ਹੁਣ ਦੇਖਲੋ ਖਰੀਦਦਾਰੀ ਕਰਲਓ ਤੁਸੀਂ ਘਰੇ ਬੈਠੇ ਬੈਠੇ ਓਨਲਾਈਨ ਦਾ ਹੀ ਤੁਸੀਂ ਖਰੀਦਾਰੀ ਕਰ ਲੈਂਦੇ ਹੋ ਘਰੇ ਬੈਠੇ ਬੈਠੇ ਤੁਹਾਨੂੰ ਕਈ ਵਾਰ ਨਹੀਂ ਵੀ ਦਿਲ ਕਰਦਾ ਜਾਣ ਨੂੰ ਗਰਮੀ ਕਰਕੇ ਘਰੋਂ ਬਾਹਰ ਨਹੀਂ ਨਿਕਲਿਆ ਜਾਂਦਾ। ਸੌਖਾ ਹੋ ਗਿਆ ਸਗੋਂ ਬਿੱਲ ਬਿੱਲ ਬਿੱਲ ਲੈ ਲੋ ਬਿੱਲਾਂ ਦਾ ਭੁਗਤਾਨ ਵੀ ਹੋ ਜਾਂਦਾ ਹੈ।
ਹਾਂਜੀ ਹਾਂਜੀ। ਅੱਜ ਕਲ ਦੀ ਟੈਕਨੋਲੋਜੀ ਜ ਬਹੁਤ ਫਾਸਟ ਹੈ।
ਜੀ ਜੀ।
ਮਸ਼ੀਨ ਦੇਖਲਓ ਜੀ ਆਪਾਂ ਮਸ਼ੀਨ ਕਹਿੰਦੇ ਕਿ ਕਲਾ ਆਪਾਂ ਹੱਥ ਨਾਲ ਜਿਹੜੇ ਬਜ਼ੁਰਗ ਹੁੰਦੇ ਸੀ ਕਹਿੰਦੇ ਸੀ ਕਿ ਕੱਪੜੇ ਧੋਂਦੇ ਸੀ ਹੱਥ ਨਾਲ ਧੋਂਦੇ ਸੀ। ਭਾਜੀ ਮਸ਼ੀਨ ਚ ਇੱਧਰੋਂ ਕੱੜਾ ਸੈਮੀ ਆਟੋਮੈਟਿਕ ਜੇ ਆਪਣੇ ਕੱਪੜੇ ਪਾਨੇ ਹ ਦੂਜੇ ਪਾਸੇ ਸੁਕਾ ਲੈਂਦੇ ਆਂ।
ਬਿਲਕੁਲ।
ਫੁਲੀ ਆਟੋਮੈਟਿਕ ਜਿਹਾ ਇਦਾਂ ਬਸ ਸਿੱਧਾ ਕੱਪੜਾ ਪਾਓ ਤੇ ਕੱਢ ਲੋ। ਧੋਤਾ ਤਾਂਇਆ ਸੁੱਕਨੇ ਪਾ ਦੋ ਬਾਜ਼ੀ।
ਹਾਂ ਹੁਣ ਤਾਂ ਤੈਕਨੋਲੋਜੀ ਵੱਧਦੀ ਜਾ ਰਹੀ ਹੈ ਨਾ ਬਰਤਣ ਦੀ ਵੀ ਆ ਗਈ ਹੈ। ਬਰਤਨ ਪਹਿਲਾਂ ਹੱਥਾਂ ਨਾਲ ਧੋਂਦੇ ਸੀ ਜੇ ਆਪਾਂ ਕਿਸੇ ਨੂੰ ਕੰਮ ਤੇ ਲਗਾਉਂਦੇ ਸੀ। ਉਪਚਾਰੀ ਕਰਕੇ ਉਹ ਕਰਕੇ ਜਾਂਦੀ ਹੁੰਦੀ ਸੀ ਹੁਣ ਇਹ ਹੈ ਕਿ ਹੁਣ ਆਪਾਂ ਤੁਸੀਂਜ ਚੀਨਾ ਅੱਜ ਕੱਲ੍ਹ ਇੰਨੀਆਂ ਆ ਗਈਆਂ ਹਰ ਚੀਜ਼ ਦੇ ਲਈ ਸੌਖਾਈ ਆ ਗਈ ਹੈ। ਭੁਖਾ ਆ ਗਿਆ ਹੋ ਗਿਆ ਹੈ। ਲੋਕ ਸੌਖੇ ਹੋ ਗਏ ਉਹਨਾਂ ਦਾ ਸਮੇਂ ਸਮੇਂ ਬਚ ਗਿਆ ਸਭ ਤੋਂ ਵੱਡੀ ਚੀਜ਼ ਹੈ ਜਿਹੜਾ ਸਮੇਂ ਬਚ ਗਿਆ।
ਸਮੇਂ ਦੀ ਬੱਚਤ ਤਾਂ ਬਹੁਤ ਜ਼ਿਆਦਾ ਹੋ ਗ ਪਰ ਆਪਾਂ ਕਿ ਆਪਾਂ ਪੂਰੀ ਤਰ੍ਹਾਂ ਨਾਲ ਟੈਕਨੋਲੋਜੀ ਦੇ ਉੱਪਰ ਨਿਰਭਰ ਹੋ ਗੇ ਆਂ ਕਿ ਹਾਂਜੀ ਜੇ ਕੋਈ ਮਸ਼ੀਨ ਹੋਏਗੀ ਤਾਂ ਆਪਾਂ ਕੰਮ ਕਰ ਸਕਦੇ ਹਾਂ ਆਪਾਂ ਜੇ ਕਰ ਹੀ ਨਹੀਂ ਸਕਦੇ ਬਿਨਾਂ ਮਸ਼ੀਨ ਤੋਂ ਕੋਈ ਕੰਮ ਅੱਜ ਕੱਲ ਆਪਾਂ ਦੇਖ ਲ
ੁ ਬਿਲਕੁਲ ਸਰੀਰ ਵੱਲੋਂ ਕਸਰਤ ਹੋਣੀ ਬੰਦ ਹੋ ਗਈ ਹੈ। ਪਹਿਲ ਲੋਕੀ ਸ਼ਰੀਰ ਬਧੋਂ ਕਸਰਤ ਕਰਦੇ ਸੀ। ਹਾਂਜੀ ਹੁਣ ਹੁਣ ਸਰੀਰ ਵੱਲੋਂ ਕਸਰਤ ਕਰਦੇ ਨੀ ਹੁਣ ਤਾਂ ਸਿਰਫ, ਡਿਪੈਂਡ ਹੋ ਕੇ ਰਹਿਗੇ ਕਹਿੰਦੇ ਕਿਸੇ ਦੇ ਉੱਤੇ ਪਕੀਰ ਤੇ,
ਹਾਂਜੀ ਪਹਿਲਾਂ ਦੇਖੋ ਜਿਹੀ ਘਰ ਦੀਆਂ ਔਰਤਾਂ ਕੀ ਹੁੰਦੀ ਆ ਸੀਂ ਪੋਚੇ ਮਾਰਦੀਆਂ ਸੀਗੀਆਂ ਨਾ, ਹੁਣ ਦੇਖੋ ਆਪਾਂ ਕਹਿੰਦੇ ਕਿ ਚਲੋ ਜਾਂ ਤਾਂ ਮੇੜ ਰੱਖ ਲਓ ਜਾਂ ਸਟੈਂਡਿੰਗ ਮੋਪ ਰੱਖ ਲਓ
ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਵੀ ਇੱਕ ਸਹਾਰਾ ਹੀ ਹੈ ਸਟੈਂਡਿੰਗ ਮੋਪ ਪਹਿਲਾਂ ਲੱਤਾਂ ਦੇ ਪੈਰ ਤੇ ਬੈਠ ਕੇ, ਕੇ ਉਹਨਾਂ ਨੇ ਪੋਚੇ ਮਾਰਨੇ ਜਿਹੜੀ ਘਰ ਦੀ ਸਫਾਈ ਕੋਨੇ ਕੋਨੇ ਤੇ ਕਰਨੀ ਵਧੀਆ, ਕਰਨੀ ਹੁਣ ਅੱਜ ਕੱਲ ਹਾਂ ਬਿਲਕੁਲ ਕਸਰਤ ਹੁੰਦੀ ਸੀ।
ਕੱਲ
ਹਾਂਜੀ
ਐਕਸਰਸਾਈਜ਼ ਅੱਜ ਕੱਲ੍ਹ ਦੇਖੋ ਮਸ਼ੀਨਾਂ ਤੇ ਹੋ ਚੁੱਕੇ ਆ ਜਿਹੜ ਟ੍ਰੈਡਮਿਲ ਆ ਚੁੱਕੇ ਆ।
ਟ੍ਰੈਡਮਿਲ ਆ ਗਿਆ ਸਹੀ ਗੱਲ ਪਰ ਉਦੋਂ ਜਦੋਂ ਪਹਿਲਾਂ ਟਾਈਮ ਤੇ ਨਾ ਜਦੋਂ ਆਪ ਕੰਮ ਕਰਦੇ ਸੀ ਸਰੀਰ ਵੀ ਵਧੀਆ ਸਿਹਤ ਵੀ ਵਧੀਆ ਰਹਿੰਦੀ ਸੀ ਕਹਿੰਦੇ ਆ ਨੁਕਸਾਨਦਾਇਕ ਨਹੀਂ ਸੀ ਆਪਾਂ ਨੂੰ, ਪਹਿਲਾਂ ਲੋਕੀ ਘਰ ਦੇ ਕੰਮਾਂ ਕਰਕੇ ਹੀ ਕਿਸੇ ਕਦੇ ਚੀਜ਼ ਦੀ ਕੋਈ ਜ਼ਰੂਰਤ ਕਦੇ ਮੋਬਾਇਲ ਦੀ ਜ਼ਰੂਰਤ ਪੈਂਦੀ ਸੀ। ਨਹੀਂ ਕਦੇ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀ ਉਦੋਂ ਪਤਾ ਹੀ ਨਹੀਂ ਹੁੰਦਾ ਸੀ ਚੀਜ਼ਾਂ ਦੀ ਜ਼ਰੂਰਤ ਵੀ ਹੈ ਪਰ ਜਦੋਂ ਜਦੋਂ ਹੁਣ ਜਰੂਰਤਾਂ ਪੂਰੀਆਂ ਹੋਣ ਲੱਗ ਗਈਆਂ ਹਰ ਤਰ੍ਹਾਂ ਦੀਆਂ ਤੇ ਹੁਣ ਇਹ ਜ਼ਰੂਰ ਸੌਖੇ ਜ਼ਰੂਰ ਹੋ ਗਏ ਆ ਪਰ ਉਹਨਾਂ ਦੇ ਤਰ੍ਹਾਂ ਦੀ ਆਪਾਂ ਨੂੰ ਲੱਤ ਲੱਤ ਲੱਗ ਗਈ ਹੈ ਜਿਹਨਾਂ ਨੂੰ ਕਹਿੰਦੇ ਆ ਆਪਾਂ ਉਹਨਾਂ ਦੇ ਉੱਤੇ ਉਹਨਾਂ ਦੇ ਉੱਤੇ ਹੀ ਡਿਪੈਂਡ ਹੋ ਕੇ ਰਹਿ ਗਏ ਆ ਕਿ ਆਪਾਂ ਹੁਣ ਇਸ ਤੋਂ ਇਲਾਵਾ ਖੇਲ ਨੀ ਸਕਦੇ।
ਹਾਂਜੀ ਆਪਾਂ ਦੇਖੋ ਜੀ ਆਪਾਂ ਹੋਟਲ ਵਿੱਚ ਚੱਲ ਜੋ ਜਾਂ ਕਿਤੇ ਮੋਲ ਚ ਚੱਲ ਜੋ ਨਾ ਆਪਾਂ ਕਹਿੰਦੇ ਕਿ ਆਪਾਂ ਪੌੜੀਆਂ ਨਹੀਂ ਚੜ੍ਹਨਾ ਜਾਂ ਆਪਾਂ ਲਿਫਟ ਤੇ ਜਾਣੈ। ਲਿਫਟਾਂ ਦੇਖੋ ਕਿੰਨੀ ਵੱਡੀ ਵੱਡੀ ਟੈਕਨੋਲੋਜੀ ਆ ਗਈ ਹੈ।
ਬਿਲਕੁਲ ਬਿਲਕੁਲ ਜੀ ਬਿਲਕੁਲ, ਹਰ ਘਰ ਚ ਲੱਗੀ ਹੈ ਅੱਜ ਕੱਲ ਬਿਲਕੁਲ ਜਿਹੜੀ ਮ ਮੰ ਦਿਲ ਵਾਲੇ ਫਲੋਰ ਆ ਜਾਂਦੇ ਆ। ਉੱਥੇ ਹਰ ਮਤਲਬ ਹਰ ਫਲੈਟ ਦੇ ਵਿੱਚ ਇਹ ਚੀਜ਼ ਹੈ, ਬਿਨਾਂ ਫਲੈਟ ਤੋਂ ਅੱਜ ਕੱਲ੍ਹ ਕੋਈ ਖਰੀਦ ਖਰੀਦਦਾਰੀ ਨਹੀਂੀ ਹੈਗੀ ਸਭ ਤੋਂ ਪਹਿਲਾਂ, ਉਹਨਾ ਨੂੰ ਇਹੀ ਸਭ ਤੋਂ ਪਹਿਲਾਂ ਪੁੱਛਦੇ ਆ ਜਦੋਂ ਵੀ ਮਕਾਨ ਲੈਣਾ ਹੁੰਦਾ ਲਿਫਟ ਲੱਗੀ ਹੋਈ ਹੈ।
ਹਾਂਜੀ ਹਾਂਜੀ ਕਹਿੰਦੇ ਕਿ ਆਪਾਂ ਸਰੀਰ ਨੂੰ ਨੁਕਸਾਨ, ਸਰੀਰ ਦੀ ਕਸਰਤ ਨ ਕਰਨੀ ਆਪਾਂ ਪੌੜੀਆਂ ਨੀ ਚੜ੍ਹਨਾ ਸਿੱਧਾ ਲਿਫਟ ਦੇ ਥਰੂ ਹੀ ਜਾਣਾ ਆਪਾਂ ਤਾਂ,
ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ ਬਿਲਕੁਲ
ਹੁਣ ਤਾਂ ਜੇ ਕਈ ਵੇਲੇ ਆਂਦੈ ਕਿ ਅ ਸੈਂਸਰ ਵਾਲੇ ਦਰਵਾਜੇ ਆਗੇ ਆਪਾਂ ਕਿਤੇ ਹੋਟਲ ਚੱਲਜੀਏ ਮੋਲ ਚੱਲਜੀਏ ਜੇ ਸੈਂਸਰ ਲੱਗੇ ਹੁੰਦੇ ਆ ਆਪਾਂ ਜਾ ਕੇ ਕੋਲ ਖੜ ਦਾਂਗੇ ਦਰਵਾਜੇ ਆਪ ਆਪਣੇ ਆਪ ਖੁੱਲ ਜਾਣਗੇ
ਸਹੀ ਗੱਲ ਹੈ ਜੀ ਬਿਲਕੁਲ
ਦੇਖੋ ਟੈਕਨੋਲੋਜੀ ਕਹਿੰਦੇ ਸਹੀ ਤੇ ਇੱਕ ਕਹਿੰਦੇ ਨਾ ਆਪਾਂ ਇਹਨਾਂ ਦੀ ਵਰਤੋਂ ਕਰਾਂਗੇ। ਤਾਂ ਆਪਾਂ ਸੰਤੁਲਿਤ ਵਰਤੋਂ ਕਰਾਂਗੇ ਸਹੀ ਤੇ ਸੰਤੁਲਿਤ ਵਰਤੋਂ ਕਰਾਂਗੇ ਤੇ ਆਪਾਂ ਸਹੀ ਰਵਾਂਗੇ। ਇਹਦੀ ਚੋਣ ਸਹੀ ਹੁੰਦੀ ਰਹੇਗੀ ਕਿਉਂਕਿ ਲੋਕਾਂ ਦੇ ਦੁਨੀਆਂ ਭਰ ਦੇ ਵਿੱਚ ਇਹ ਆਪਾਂ, ਦੇ ਨਾਲ ਜੁੜੇ ਰਹਿਣ ਚ ਆਪਣੀ ਇੱਕ ਮਦਦ ਕਰਦੀ ਹੈ। ਕਿਉਂਕਿ ਇਹ ਆਪਾਂ ਕਹਿਲਓ ਕਿ ਕੋਈ ਆਪਣੇ ਬਾਹਰ ਰਿਸ਼ਤੇਦਾਰ ਰਹਿੰਦੇ ਸੀ ਪਹਿਲਾਂ ਠੀਕ ਹੈ। ਪਹਿਲਾਂ ਆਪਣੀ ਕੋਈ ਗੱਲਬਾਤ ਨੀ ਹੁੰਦੀ ਸੀ ਠੀਕ ਹੈ। ਹੁਣ ਅੱਜ ਦੇ ਟਾਈਮ ਚ ਤੁਸੀਂ ਫੋਨ ਰਾਹੀਂ ਵੀਡੀਓ ਕਾਲ ਕਰਕੇ ਵੀ ਉਹਨਾਂ ਉਹਨਾਂ ਨੂੰ ਦੇਖ, ਸਕਦੇ ਹੋ ਠੀਕ ਹੈ ਸਹੀ ਹੈ ਪਹਿਲਾਂ ਕੀ ਹੁੰਦਾ ਸੀ ਕਬੂਤਰ, ਰਾਹੀਂ ਤੁਹਾਡੇ ਸਾਡੇ ਖੱਤ ਪਹੁੰਚਾਏ ਜਾਂਦੇ ਸੀ ਹੁਣ ਤੁਹਾਡੇ ਕੋਲ ਮੋਬਾਇਲ ਦੀ ਟੈਕਨੋਲੋਜੀ ਹੈ ਜਿਹੜੀ ਤੁਹਾਨੂੰ ਹਰ ਤਰ੍ਹਾਂ ਤੋਂ ਸੌਖਾ ਬਣਾ ਰਹੀ ਹੈ।
ਮੋਬਾਇਲ ਦੀ ਟੈਕਨੋਲੋਜੀ ਦੇਖੋ ਜੇ ਆਪਾਂ ਕਿਤੇ ਬੱਚਾ ਕੋਈ ਦੂਰ ਬੈਠਾ ਪਰਦੇਸ਼ ਵਿੱਚ ਬੈਠਾ ਆਪਾਂ ਮਿੰਟ, ਸਕਿੰਟਾਂ ਵਿੱਚ ਉਹਨੂੰ ਹਨਾ ਟੈਕਨੋਲੋਜੀ ਦੇ ਜ਼ਰੀਏ ਆਪਾਂ ਮਿੰਟਾਂ ਚ ਉਹਨਾਂ ਨੂੰ ਵੀਡੀਓ ਕੋਲ ਕਰ ਲੈਂਦੇ ਹ ਇੱਦਾਂ ਲੱਗਦਾ ਕਿ ਬੱਚ ਆਪਣੇ ਕੋਲ ਹੀ ਬਠਾ।
ਕੋਲ ਬੈਠਾ ਬਿਲਕੁਲ ਜੀ ਸਹੀ ਗੱਲ ਹੈ
ਵੀਡੀਓ ਕਾਲ ਦੇ ਵਿੱਚ ਟੈਕਨੋਲੋਜੀ ਜੀ ਦੇਖੋ ਹਾਂ ਕਹਿੰਦੇ ਕਿ ਪਹਿਲਾਂ ਸਿੰਪਲ ਲੋਕੀ ਸੈਂਕਲਾਂ ਤੇ ਜਾਂਦੇ ਸੀ ਸਫ਼ਰ ਕਰਦੇ ਸੀ ਦੂਰ ਦੇ ਦੋ ਦੋ ਤਿੰਨ ਤਿੰਨ ਦਿਨ ਲੱਗ ਜਾਂਦੇ ਸੀ
ਸਹੀ ਗੱਲ ਹੈ ਬਿਲਕੁਲ
ਜੀ ਹਾਂਜੀ ਸਾਈਕਲ ਬਣਿਆ ਫੇਿਰ ਮੋਟਰ ਸਾਈਕਲ ਟੈਕਨੋਲੋਜੀ ਵਧ ਦੀ ਵਧਦੀ ਗੱਡੀਆਂ ਆ ਗਈਆਂ ਜੀ ਹੁਣ ਦੇ ੱਖੋ ਕੱਟੀਆਂ ਜੀ ਆਟੋਮੈਟਿਕ ਗੱਡੀਆਂ ਆ ਗਈਆਂ ਨਾਲੇ ਉਹਨਾਂ ਦੇ ਵਿੱਚ ਸਕਰੀਨ ਲੱਗੀ ਹੁੰਦੀ ਹੈ ਜਿਵੇਂ ਮਰਜ਼ੀ ਵਿੱਚ ਗਾਣੇ ਸੁਣਨ ਫਿਲਮ ਦੇਖਣ ਗੱਡੀ ਵਿੱਚ ਬੈਠੇ ਬਿਠਾਏ
ਗੱਡੀ ਚ ਬੈਠੇ ਬਿਠਾਏ ਬਿਲਕੁਲ ਜੀ ਸਹੀ ਗੱਲ ਹੈ ਕਿਉਕਿ ਤਕਨੀਕ ਵੱਧਦੀ ਜਾ ਰਹੀ ਹੈ ਇਹਦੀ ਕਹਿੰਦੇ ਨਾ ਪਰ ਇਹਦੀ ਵਰਤੋਂ ਹੈ ਨਾ ਸਮਝਦਾਰੀ ਨਾਲ ਕਰੋ ਕਿਉਂਕਿ ਇੰ ਦੀ ਵਰਤੋਂ ਚ ਇੰਨੀ ਸਮਝ ਦਾਰੀ ਨਾਲ ਆਪਾਂ ਕਰਾਂਗੇ ਉਹਨਾਂ ਆਪਣੀ ਜ਼ਿੰਦਗੀ ਲਈ ਬਿਹਤਰ ਹੈ ਤੇ ਨਾ ਹੀ ਬਿਲਕੁਲ ਆਸਾਨ ਵੀ ਬਣਾਏਗਾ ਕਿਉਂਕਿ ਅੱਜ ਕੱਲ੍ਹ ਲੋਕੀ ਨਾ ਇਹਨਾਂ ਨੂੰ ਮਤਲਬ ਇਹਨਾਂ ਦੀ ਸਮਝ ਤੋਂ ਬਿਨਾਂ, ਇਹਦੀ ਵਰਤੋਂ ਕਰ ਰਹੇ ਨੇ ਉਹਨਾਂ ਨੂੰ ਇਹ ਹੈ ਕਿ ਹਾਂ ਬਸ ਜਿਹ ਚੀਜ਼ ਦੀ ਸੌਖਾਪਨ ਮਿਲ ਗਿਆ ਆਪਾਂ ਨੂੰ, ਉਹ ਕਰ ਲਈਏ ਪਰ ਨਹੀਂ ਇਹ ਇਨਾ ਇਨਾ ਯੂਜ ਮਤਲਬ ਇੰਨਾ ਉਹਨਾਂ ਨੂੰ ਲੱਤ ਨਾ ਲਗਾਓ, ਜਿਹੜੀ ਬਾਅਦ ਚ ਜਾ ਕੇ ਤੁਹਾਨੂੰ ਦਿੱਕਤ ਦੇਵੇ ਉਹ ਤੁਹਾਡੇ ਸਰੀਰ ਤੇ ਸਭ ਤੋਂ ਪਹਿਲੀ ਦਿੱਕਤ ਆਉਂਦੀ ਹੈ।
ਸਰੀਰ ਦੇ ਜ ਦੇਖੋ ਫੋਨ ਆਪਾਂ ਸਾਰਾ ਦਿਨ ਹੀ ਦੇਖਦੇ ਰਹੀਏ ਜੇ ਬੱਚੇ ਹੋਣ ਭਾਵੇਂ ਆਪਾਂ ਬੜੇ ਹੋਣ ਬਜ਼ੁਰਗ ਹੋਣ। ਅੱਖਾਂ ਤੇ ਨੁਕਸਾਨ ਹੁੰਦਾ ਜੀ ਏਸੀ ਤੇ ਦੇਖੋ ਜੀ ਆਪਾਂ ਨੂੰ ਫਾਇਦੇ ਅੰਦਰ ਦੇ ਜਾਂ ਬਾਹਰ ਦੇਖੋ ਕਿੰਨਾ ਨੁਕਸਾਨ ਹੈ ਗਰਮੈਸ਼ ਛੱਡ ਰਿਹਾ ਜਿਹੜੀ ਹ ਹਵਾ ਪੁਰ ਦੂਸ਼ਿਤ ਕਰ ਰਿਹਾ ਆਵਾਜਾਈ ਦੇਖੋ ਜੀ ਮੋਟਰਸਾਈਕਲ ਉਹ ਗੱਡੀ ਆਪਾਂ ਪਿੱਛੇ ਉਹਦੇ ਜੇ ਖੜਨੀ ਧੂੰਆਂ ਛੱਡਦੇਂ ਐਂ, ਜ਼ਹਿਰੀਲਾ ਧੂੰਆਂ ਛੱਡਦੈਂ ਐਂ। ਹਵਾ ਕਿੰਨੀ ਪ੍ਰਦੂਸ਼ਿਤ ਹੁੰਦੀ ਐ, ਜੀ ਦੇਖੋ।
ਚਲੋ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਹਾਂਜੀ ਮੈਨੂੰ ਨਾ ਕੋਲ ਆ ਰਹੀ ਹੈ ਮੈਨਕਲ ਆ ਰ ਹੈ ਜੀ ਸਤਿ ਸ਼੍ਰੀ ਅਕਾਲ ਜੀ
ਠੀਕ
ਕਰਦੇ